ਹੈਲੋ।
ਹੈਲੋ ਸਸ ਸ਼੍ਰੀ ਅਕਾਲ।
ਹੈਲੋ ਸਸ ਸ਼੍ਰੀ ਅਕਾਲ ਜੀ ਕੀ ਹਾਲ ਐ?
ਵਧੀਆ-ਵਧੀਆ ਤੁਸੀਂ ਸੁਣਾਓ?
ਚੜ੍ਹਦੀ ਕਲਾ ਤੁਆਡੇ ਘਰੇ ਸਭ ਠੀਕ?
ਸਭ ਠੀਕ ਤੁਸੀਂ ਸੁਣਾਓ? ਸ ਸਭ ਠੀਕ ਤੁਆਡੇ ਘਰ ਹਾਂਜੀ ਵਧੀਆ ਚੜ੍ਹ ਜੀ ਕਲਾ ਏ। ਸਭ ਚੜ੍ਹਦੀ ਕਲਾ ਏ ਬਾਬੇ ਦੀ ਮੇਰ ਨਾਲ ਠੀਕ ਨੇ- ਹੈਲੋ।
ਚਲਾਣ ਲੱਗ ਗਏ ਓਨੂੰ
ਹੈਲੋ।
ਸਾਡੇ ਘਰ ਚ ਬੱਚੇ ਫ਼ੋਨ ਬੜਾ ਯੂਜ ਕਰ ਰਹੇ ਨੇ। ਅੱਜਕੱਲ੍ਹ ਹੈਲੋ
ਹੈਲੋ ਹਾਂਜੀ ਬੜਾ। ਹਰ ਕੋਈ ਫੋਨ ਲੈ ਕੇ ਬੈਠਾ
ਮੈਂ ਕੈ ਰਿਆ ਕਿ ਦੇਖੋ। ਅੱਜਕੱਲ੍ਹ ਦੀ ਜਨਰੇਸ਼ਨ ਚ ਨਾ ਫੋਨ ਕੋਮਨ ਹੋ ਗਿਆ। ਬੱਚਿਆਂ ਤੋਂ ਲੈ ਕੇ ਬੁੱਡੀਆਂ ਤੱਕ।
ਦੇਖੋ ਤੇ
ਵੀ ਹੈਗੇ ਨੇ ਪੂਰੇ
ਮਤਲਬ ਕੀ ਆਮ ਜਿੰਦਗੀ ਦੀ ਓ ਬਣ ਗੀ ਏ ਨੀਡ ਹੋ ਗਈ ਐ। ਫੋਨ ਨਾ ਇੱਕ
ਹਾਂ ਰਿਕੁਆਇਰਮੈਂਟ ਹੋਗੀ ਵੀ ਸਾਨੂੰ ਫੋਨ ਚਾਈਦਾ ਹੀ ਚਾਈਦਾ। ਜੇ ਜੇ ਬੱਚੇ ਨੂੰ ਰੋਟੀ ਟੀ ਚਾਈਦੀ ਓਵੇੈਂ ਇੱਕ ਬੰਦੇ ਨੂੰ ਫੋਨ ਚਾਈਦਾ।
ਹਾਂ ਐ ਸਈ ਗੱਲ ਕੀਤੀ। ਤੁਸੀਂ ਫੋਨ ਦੇਖੋ ਫੋਨ ਤੇ ਜਿੰਨੇ ਫਾਇਦੇ ਨੇ ਓਨੇ ਈ ਨੁਕਸਾਨ ਨੇ।
ਹਾਂਜੀ-ਹਾਂਜੀ ਸਈ ਗੱਲ ਐ ਜੀ ਬਿਲਕੁਲ ਫੋਨ ਦੇ ਫਾਇਦੇ ਵੀ ਹੈਗੇ ਨੇ ਨੁਕਸਾਨ ਵੀ ਹੈਗੇ ਨੇ।
ਨੁਕਸਾਨ ਵੀ ਓਨੇ ਨੇ, ਜਿੰਨੇ ਫ਼ਾਇਦੇ ਨੇ ਬੱਚੇ
ਹਾਂ ਸੇਮ-ਸੇਮ ਈ ਐ ਜੀ। ਦੇਖੋ ਜੀ ਏ ਫਾਇਦੇ ਆਪਾਂ ਮੰਨ ਕੇ ਚੱਲੀਏ, ਫਾਇਦੇ ਹੈਗੇ ਨੇ ਜਿਵੇਂ ਕਿ ਆਪਾਂ ਕੋਮਿਊਨੀਕੇਸ਼ਨ ਕਰ ਸਕਦੇ ਆ। ਜੇ ਕੋਈ ਬੰਦਾ ਦੂਰ ਬੈਠਾ ਐ ਹਨਾ। ਆਪਾਂ ਫੋਨ ਲਾ ਸਕਦੇ ਆਂ।
ਦੋ ਮਿੰਟ ਵਚ ਫੋਨ ਲੱਗ ਜਾਂਦਾ ਅੱਜਕੱਲ੍ਹ ਤਾਂ ਪਹਿਲੇ ਚਿੱਠੀਆਂ ਪਾਣੀ ਪੈਂਣ ਹੀ ਤੇ ਕਿੱਥੇ ਦੋ
ਹਾਂ, ਹਾਂਜੀ-ਹਾਂਜੀ ਸਈ ਗੱਲ ਆ ਜੀ। ਚਿੱਠੀਆਂ ਕਿੰਨੀ ਟਾਈਮ ਬਾਅਦ ਪਹੁੰਚਦੀ ਹੁੰਦੀ ਸੀ। ਹਨਾ ਤੇ ਹੁਣ ਤੁਸੀਂ ਦੇੇਖੋ ਫੋਨ ਦੇ ਕਰਕੇ ਆਪਾਂ ਏਕ ਸੈਕਿੰਡ ਦੇ ਅੰਦਰ ਆਪਾਂ ਗੱਲ ਕਰ ਸਕਦੇ ਆ ਵੇਖੋ
ਬਾਰ ਦੇਸ਼ ਬੈਠੇ ਤੇ ਗੱਲ ਬੰਦੇ ਨਾਲ ਤੁਸੀਂ ਗੱਲ ਕਰ ਸਕਦੇ ਓ ਤੇ ਸ਼ਾਇਦ
ਪਾਰ ਬੈਠਾ ਬੰਦਾ ਉਦੇ ਨਾ ਆਪਾਂ ਗੱਲ ਕਰ ਸਕਦੇ ਆ ਵੇਖੋ
ਓ ਤੇ ਪਹਿਲੇ ਜ਼ਮਾਨੇ ਚ ਸੰਭਵ ਈ ਨਹੀਂ ਸੀ। ਪੋਸੀਬਲ ਈ ਨੀ ਸੀ ਵੀ ਅਸੀਂ ਦੂਸਰੇ ਬੰਦੇ ਨਾਲ ਗੱਲ ਕਰ ਸਕੀਏ।
ਹੁਣ ਆਪਾਂ ਦੇਖੋ ਕਰ ਸਕਦੇ ਆ ਵੀ ਸਾਡੇ ਲਈ ਕਿੰਨਾ ਬੈਨੀਫਿਟ ਹੋ ਗਿਆ। ਫੋਨ ਦਾ ਹੈ ਨਾ ਹੁਣ ਤੁਸੀਂ ਦੇਖੋ।
ਅੱਜਕੱਲ੍ਹ ਜੇੜੇ ਛੋਟੇ ਬੱਚੇ ਨੇ ਸਕੂਲ ਨਹੀਂ ਜਾ ਰਏ ਪਹਿਲੇ ਕੀ ਹੁੰਦਾ ਸੀ। ਅਸੀਂ ਸਕੂਲ ਨੀ ਗਏ। ਠੀਕ ਐ ਕੰਮ ਈ ਮੰਗੇ ਇਵੇਂ ਸਕੂਲ ਚਲੇ ਗਏ। ਹੁਣ ਅੱਜਕੱਲ੍ਹ ਬੱਚੇ ਚੱਟ ਫਰੈਂਡਾਂ ਨੂੰ ਫੋਨ ਕੀਤਾ ਤੇ ਕੰਮ ਆ ਗਿਆ ਫੋਨ ਚ
ਹਾਂ, ਆਪਾਂ ਬੜਾ ਕੁਝ ਕਰ ਸਕਦੇ ਆ ਫੋਨ ਤੋਂ ਫੋਨ ਤੋਂ ਆਪਾਂ ਪੜ੍ਹਾਈ ਕਰ ਸਗਨੇ ਆ ਜੇ ਆਪਾਂ, ਆਪਾਂ ਟਿਊਸ਼ਨ ਨਈ ਜਾਣਾ ਬਾਈ ਚਾਂਸ ਹੈਨਾ। ਸਾਨੂੰ ਸਾਡੇ ਕੋਲ ਪੈਸੇ ਨਈ ਆ ਸਿੱਖਣ ਆਸਤੇ ਆਪਾਂ ਬਸ ਕਰਨਾ ਕੁਛ ਨੇ ਆਪਾਂ ਫੋਨ ਦੇ ਯੂਜ ਨਾਲ ਆਪਾਂ ਕਲਾਸੇਜ ਲੈ ਸਕਨੇ ਆ।
ਓਨਲਾਈਨ ਕਲਾਸਿਸ ਕਿੰਨੀ ਇਫੈਕਟਿਵ ਨੇ ਅੱਜ ਕੱਲ੍ਹ।
ਅੱਜ-ਕੱਲ ਸਾਡੇ ਕੋਲ ਫ੍ਰਰੀ ਰਿਸੋਰਸਿਸ ਹੈ ਜੀ ਫੋਨ ਨਾਲ। ਹੁਣ ਕੱਲ ਨੂੰ ਆਪਾਂ ਟਿਊਸ਼ਨ ਕਰਾਈਏ ਓ ਸਾਡੇ ਕੋਲ ਪੈਸੇ ਲੈਣਗੇ ਹੈਨਾ। ਬਟ ਆਪਾਂ ਫੋਨ ਦੇ ਯੂਜ ਨਾਲ ਆਪਾਂ ਫ੍ਰੀ ਚ ਸਿੱਖ ਸਕਨੇ ਆ।
ਏ ਆਈ ਬੜਾ ਪਾਵਰਫੁਲ ਹੋ ਗਿਆ ਅੱਜ-ਕੱਲ ਦੇ ਜ਼ਮਾਨੇ ਚ।
ਹਾਂਜੀ-ਹਾਂਜੀ, ਬੱਚਿਆਂ ਨੂੰ ਬੜਾ ਫਾਇਦਾ ਹੋ ਗਿਆ ਐ।
ਏ ਆਈ ਨਾਲ ਅਸੀਂ ਕੁਛ ਵੀ ਕਰ ਸਗਨੇ ਆ ਏ ਆਈ ਸਾਨੂੰ ਫੋਟੋਆਂ ਬਣਾ ਕੇ ਦੇ ਸਕਦਾ ਐ ਸਾਨੂੰ, ਸਾ ਸਾਡਾ ਹਰ ਕੰਮ ਆਸਾਨ ਕਰ ਸਕਦਾ ਐ।
ਹਾਂਜੀ ਤੇ ਇੱਕ ਹੋਰ ਫਾਇਦਾ ਹੈਗਾ ਵੇਖੋ ਜੇ ਕੋਈ ਬੰਦਾ ਦੂਰ ਬੈਠਾ ਅ ਤੁਆਨੂੰ ਪੈਸੇ ਵੀ ਸੈਂਡ ਕਰ ਸਗਨੇ ਆ।
ਉਹ ਤੇ ਅੱਜ-ਕੱਲ ਨੀ ਹਰ ਕਿਸੇ ਕੋਲ ਅੱਜ-ਕਲ ਯੂਪੀਆਈ ਪੇਟੀਐਮ ਸਬ ਕੁਛ ਹੈਗਾ ਏ।
ਹਾਂਜੀ-ਹਾਂਜੀ ਜੀ ਸਈ ਗੱਲ ਆ ਜੀ ਬਿਲਕੁਲ। ਹਾਂਜੀ-ਹਾਂਜੀ, ਆਪਾਂ ਬਿੱਲ ਪੇ ਕਰ ਸਗਨੇ ਆ, ਬਿਜਲੀ ਦਾ ਬਿੱਲ ਪੇ ਸ ਪੇ ਕਰ ਸਕਨੇ ਆ, ਆਪਾਂ ਬੜਾ ਕੁੱਛ ਪੇ ਕਰ ਸਕਨੇ ਆ।
ਟੀ ਵੀ ਦਾ ਰਿਚਾਰਜ ਵੀ ਅਸੀਂ ਓਨਲਾਈਨ ਕਰ ਸਗਨੇ ਆ।
ਹਾਂਜੀ-ਹਾਂਜੀ, ਸਈ ਗੱਲ ਐ ਜੀ। ਤੇ ਆਪਾਂ ਫੋਨ ਚ ਫਿਲਮ ਵੇਖ ਸਗਨੇ ਆ, ਸਾਨੂੰ ਪੈਸੇ ਦੇਣ ਦੀ ਲੋੜ ਈ ਨੀ ਆਪਾਂ ਫ੍ਰੀ ਚ ਵੀ ਦੇਖ
ਹਾਂਜੀ।
ਆਪਾਂ ਸ਼ੋਪਿੰਗ ਕਰ ਸਗਨੇ ਆ, ਆਪਾਂ ਬੜਾ ਕੁਛ ਕਰ ਸਗਨੇ ਹ ਆ ਫੋਨ ਨਾਲ।
ਬਹੁਤ ਕੁਛ ਐ ਗਿਣਤੀ ਨਈ ਐ ਸਬ ਚੀਜ਼ਾਂ ਦੀ। ਪਰ ਨੁਕਸਾਨ ਵੀ ਬੌਤ ਨੇ, ਅੱਖਾਂ ਬ ਛੋਟੀ-ਛੋਟੀ ਉਮਰਾ ਚ ਬੱਚਿਆਂ ਦੀਆਂ ਅੱਖਾਂ ਦਾ ਨੰਬਰ ਇੰਨਾ ਵੱਧ ਜਾਂਦਾ ਏ।
ਹਾਂਜੀ, ਹਾਂਜੀ, ਹਾਂਜੀ ਜੀ ਹੈਲਥ ਇਸ਼ੂ ਬੌਤ ਆਂਦੇ ਨੇ ਜੀ ਅੱਖਾਂ ਅੱਖਾਂ ਦਾ
ਲੋਕੀ ਰਾਤ-ਰਾਤ ਫੋਨ ਵੇਖਦੇ ਰੈਂਦੇ ਨੇ ਉਨਾਂ ਦੀ ਸਲੀਪ ਦਾ ਜੇੜਾ ਰੂਟੀਨ ਹੁੰਦਾ ਓ ਖ਼ਰਾਬ ਹੋ ਜਾਂਦਾ ਏ। ਅ ਸਟ੍ਰੋਂਗ ਨੀ ਫੀਲ ਕਰ ਸਕਦੇ।
ਹਾਂਜੀ, ਅੱਖਾਂ ਦੀਆਂ ਰੇਡੀਸ਼ਨ ਖਰਾਬ ਹੋ ਜਾਂਦੀ ਆਂ ਅਗਰ ਆਪਾਂ ਜ਼ੈਦਾ ਫੋਨ ਯੂਜ ਕਰਾਂਗੇ। ਤੇ ਮੈਂਟਲ ਹੈਲਥ ਤੇ ਵੀ ਇਨੂੰ ਕੁਛ ਇਫੈਕਟ
ਹਾਂਜੀ।
ਐਡਿਕਸ਼ਨ ਪੈ ਜਾਂਦੀ ਏ, ਹੁਣ ਬੱਚੇ ਲੱਗਿਆ, ਲੱਗਿਆ, ਲੱਗਿਆ, ਲੱਗਿਆ ਸਵੇਰ ਤੋ ਲੈ ਕੇ ਰਾਤ ਤੱਕ ਲੱਗਿਆ ਫੋਨ ਈਚ ਈ ਤਾਂ ਗਲਤ ਗੱਲ ਐ ਨਾ ਫਿਰ।
ਸਮੇ ਦੀ ਇੱਕ ਤੇ ਬੜੀ ਬੜਾ ਟਾਈਮ ਵੇਸਟ ਹੋ ਜਾਂਦਾ ਏ।
ਐਡਿਕਸ਼ਨ ਅੱਜ-ਕੱਲ ਸਾਰਿਆਂ ਨੂੰ ਹੈਗੀ ਐਂ। ਬੱਚੇ ਤੋਂ ਲੈ ਕੇ ਬੂੜੇ ਤੱਕ। ਸਾਰੇ ਫੋਨ ਚ ਲੱਗੇ ਹੋਏਨ ਕੁੱਤਿਆ ਆਖਣ। ਸਬ ਬੀਜੀ ਨੇ ਫੋਨ ਚ। ਜੋ ਕਿ ਗਲਤ ਗੱਲ ਐ ਐਡਿਕਸ਼ਨ ਨਈ ਹੋਣੀ ਚਾਈਦੀ ਹਰ ਇੱਕ ਚੀਜ਼ ਦੀ ਲਿਮਿਟ ਹੁੰਦੀ ਐ। ਸਈ ਗੱਲ ਆ ਨਾ ਜੀ। ਹੈਲੋ, ਹੈਲੋ। ਹੈਲੋ ਮੈਡਮ ਜੀ। ਹੈਲੋ।